ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਤੁਹਾਨੂੰ ਮੇਰੀ, ਹਾਂਜੀ
ਹਾਂਜੀ, ਹਾਂਜੀ ਆ ਰਹੀ ਏ ਜੀ
ਆਵਾਜ਼ ਮੈ ਕਿਆ ਕੇ ਆ ਰਹੀ ਏ ਤੁਹਾਨੂੰ ਅੱਛਾ ਠੀਕ ਹੈ ਜੀ ਐਕਚੁਲੀ ਨਾ ਅਜ ਇੱਥੇ ਥੋੜਾ ਨੈਟਵਰਕ ਇਸ਼ੂ ਬੜਾ ਹੋਇਆ-ਹੋਇਆ ਅੱਜ ਇਸ ਕਰਕੇ ਮੈਂ ਕਿਹਾ
ਹਾਂਜੀ ਹਾਂਜੀ ਅਜ ਨੈਟਵਰਕ ਇਸ਼ੂ ਕਾਫ਼ੀ ਪ੍ਰੋਬਲਮ ਆ ਰਹੀ ਹੈ ਟ੍ਰਾਂਜੈਕਸ਼ਨਸ ਵਿੱਚ ਵੀ ਨਾ ਮੈਂ ਤੁਹਾਡੇ ਨਾਲ ਨਾ ਇਕ ਟੋਪਿਕ ਡਿਸਕਸ ਕਰਨਾ ਸੀ ਫੈਸਟਿਵਲਸ ਦੇ ਬਾਰੇ
ਅੱਛਾ ਦੱਸੋ
ਹਾਂਜੀ ਜਿਵੇਂ ਅਸੀਂ ਤਿਉਹਾਰ ਵਗੈਰਾ ਮਨਾਨੇ ਆ ਕਈ ਤਰ੍ਹਾਂ ਦੇ ਸਾਡੇ ਇੱਥੇ ਮਨਾਏ ਜਾਂਦੇ ਨੇ ਹਰ ਸਟੇਟ ਦਾ ਅਪਣਾ ਵੱਖਰਾ ਫੈਸਟੀਵਲ ਹੈ ਹੈਨਾ ਹਰਿਆਣਾ ਤੋਂ ਜ਼ਿਆਦਾ ਫੈਸਟੀਵਲ ਮਨਾਇਆ ਜਾਂਦਾ ਐ ਤੀਜ
ਹਾਂ ਹਰਿਆਣਾ ਪੰਜਾਬ ਚ ਸਭ ਤੋਂ ਜ਼ਿਆਦਾ ਮਨਾਏ ਜਾਂਦੇ ਨੇ ਫੈਸਟੀਵਲ
ਹਾਂਜੀ ਕਈ ਤਰ੍ਹਾਂ ਦੇ ਫੈਸਟੀਵਲਸ ਨੇ ਸਾਨੂੰ ਏਸੀ ਫੇਸਟਿਵਲ ਦੇ ਅਕੋਰਡਿੰਗ ਹੀ ਸਾਨੂੰ ਆਪਣਾ ਡਰੈਸਿੰਗ ਸੈਂਸ ਵੀ ਆਪਾਂ ਆਪਣਾ ਚੇਂਜ ਕਰਨੇ ਆ ਸਾਡੀ ਲਾਈਫ ਵਿੱਚ ਐਂਟਰਟੇਨਮੈਂਟ ਹੁੰਦੀ ਐ ਸਾਡਾ ਮੂਡ ਚੇਂਜ ਰਹਿੰਦਾ ਫੈਸਟੀਵਲਸ ਆਨ ਦੇ ਰਹਿੰਦੇ ਨੇ ਹੈਨਾ
ਜੀ ਨਾਲੇ ਇਹ ਪਤਾ ਲੱਗਦਾ ਐ ਵੀ ਹਾਂ ਹਰ ਫੈਸਟੀਵਲ ਦਾ ਅਲਗ ਅਲੱਗ ਵੀ ਉਹ ਕੀ ਹਿਸਟਰੀ ਹੈਗੀ ਐ ਕੀ ਨਹੀਂ ਇਸ ਬਹਾਨੇ ਅਸੀਂ ਉਸ ਹਿਸਾਬ ਦੇ ਦੇਖੋ ਆਪਣੇ ਟਰੈਡੀਸ਼ਨਲ ਵੇ ਆਪਾਂ ਯੂਜ਼ ਕਰਨੇ ਆ ਉਹਨੂੰ ਮਤਲ ਮਤਲਬ ਕਿ ਆਪਣੀ ਲਾਈਫ ਚ ਉਹਨੂੰ ਇੰਜੋਏ ਵੀ ਕਰਨੇ ਆ ਹੈਨਾ ਵੀ ਵੀ ਹਰ ਤਰ੍ਹਾਂ ਦੇ ਫੈਸਟੀਵਲ ਜਿਵੇਂ ਆਉਂਦੇ ਨੇ ਸਾਡੇ ਉਹਦੇ ਹਾਂਜੀ ਜੀ
ਫੈਸਟਿਵਲ ਮਤਲਬ ਉਹ ਕਰਨਾ ਚਾਹੀਦਾ ਐ, ਔਰ ਹਰ ਇੱਕ ਫੈਸਟੀਵਲ ਮਨਾਣਾ ਚਾਹੀਦਾ ਉਹਦੀ ਕਦਰ ਕਰਨੀ ਚਾਹੀਦੀ ਐ ਇਹ ਨੀ ਕਿ ਕਿਸੇ ਹੋਰ ਧਰਮ ਦਾ ਫੈਸਟੀਵਲ ਹੈ, ਉਹਨੂੰ ਨਾ ਸੇਲੀਬ੍ਰੇਟ ਕਰੀਏ
ਵੀ ਦੇਖੋ, ਹਰ ਹਾਂ ਹਰ ਧਰਮ ਦਾ ਦੇਖੋ ਆਪਣਾ ਫੈਸਟੀਵਲ ਹੈਗਾ। ਮੂਸ ਲਮਾਨਾਂ ਲਈ ਈਦ ਹੈ, ਜਿੱਦਾਂ ਹੈਨਾ ਵੀ ਸਿੱਖਾਂ ਲਈ, ਹਿੰਦੂ ਲਈ ਜਿੱਦਾਂ ਗੁਰਪੁਰਬ ਹੈ, ਹੋਲੀ ਹੈ। ਦੀਵਾਲੀ ਹੈ, ਹੈਨਾ ਹੁਣ ਰਕਸ਼ਾ ਬੰਧਨ ਆਏਗਾ, ਪਹਿਲਾਂ ਤਿਓਹਾਰ ਨੂੰ ਬੱਸ ਹੁਣ ਰਕਸ਼ਾ ਬੰਧਨ ਸਾਵਣ ਸ਼ੁਰੂ ਹੈ, ਤੇ ਤਿਉਹਾਰ ਸ਼ੁਰੂ ਨੇ।
ਹਾਂਜੀ, ਬੱਸ ਪਹਿਲੇ ਤੀਜ਼ ਆਏਗੀ, ਫਿਰ ਰਕਸ਼ਾ ਬੰਧਨ, ਉਸ ਤੋਂ ਬਾਅਦ ਤਾਂ ਫਿਰ ਫੈਸਟੀਵਲ ਸੀਜਨ ਹੀ ਸਟਾੱਟ
ਹਾਂ, ਬੱਸ ਫੈਸਟੀਵਲ ਸੀਜਨ ਤਾਂ ਹੁਣ ਸਟਾੱਟ ਹੀ ਆ ਸਮਝੋ।
ਹੂੰ ਫੈਸਟੀਵਲ ਸੀਜ਼ਨਸ। ਹਾਂਜੀ, ਜਨਵਰੀ ਤੱਕ ਬਿਲਕੁਲ ਨਾ, ਹੋਲੀ ਤੱਕ। ਕਨ ਵੈਸੇ ਤਾਂ ਮੇਨ ਸਾਡੇ ਜਿਹੜੇ ਰਹਿੰਦੇ, ਉਹ ਤਾਂ ਲੋਹੜੀ ਤੱਕ ਹੀ ਰਹਿੰਦੇ ਐ। ਸਾਡੇ ਪੰਜਾਬੀਆਂ ਵਿੱਚ ਲਗਾਤਾਰ, ਜਿਹੜੇ ਅਸੀਂ ਫੈਸਟੀਵਲ ਇੰਜੋਏ ਕਰਦੇ ਹਾਂ ਜ਼ਿਆਦਾ ਹੈਨਾ।
ਜਿਵੇਂ ਅਗਸਤ ਵਿਚ ਹੁਣ ਤੀਜ ਆਏਗੀ। ਫੇਰ ਬ ਉਹ ਆਏਗੀ, ਰਕਸ਼ਾ ਬੰਧਨ ਆਏਗੀ, ਜਨਮਾਸ਼ਟਮੀ ਆਉਂਦੀ ਹੈ। ਫੇਰ ਹੈਨਾ, ਵੀ ਉਸ ਤੋਂ ਬਾਅਦ ਫੇਰ ਕੀ ਕਹਿੰਦੇ ਨੇ। ਦੀਵਾਲੀ ਵਗੈਰਾ, ਹਾਂ ਦੀਵਾਲੀ, ਦੁਸ਼ਹਿਰਾ ਅਸ਼ਟਮੀ ਨੌਮੀ
ਜਾਂਦਾ ਹੈ ਹਾਂਜੀ, ਗੁਰਪੁਰਬ ਵਗੈਰਾ ਸੀ।
ਗੁਰਪੁਰਬ ਆਂਦਾ ਹੈ।
ਹਾਂਜੀ, ਹਾਂਜੀ।
ਨਾਲੇ ਇੰਜੋਮੈਂਟਸ ਫੈਸਟੀਵਲਸ ਦਾ ਪਤਾ ਲੱਗਦਾ, ਨਾਲੇ ਸਾਡੇ ਆਨ ਵਾਲੇ ਪੀੜੀਆਂ ਨੂੰ ਵੀ ਪਤਾ ਲੱਗਦਾ ਹੈ। ਉਹਨਾਂ ਕਰਕੇ ਅਸੀਂ ਜ਼ਿਆਦਾ ਮਨਾਉਂਦੇ ਹਾਂ, ਵੀ ਹਾਂ ਵੀ ਇਹ ਚੀਜ਼ ਛੁੱਟੇ ਨਾ। ਵੀ ਹਰ ਫੈਸਟੀਵਲ ਜਿੱਦਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਸਾਡੇ ਬੱਚਿਆਂ ਨੂੰ ਵੀ ਹੈਨਾ ਵੀ।
ਹੰਜੀ। ਹਾਂ, ਹਾਂਜੀ, ਹਾਂਜੀ, ਜੋ ਸਾਡੇ ਪੀੜ ਕਾਫੀ ਟਾਈਮ ਤੋਂ ਸਾਡੇ ਪੂਰਵਜ ਚਲਾਉਦੇ ਆ ਰਹੈ ਹਾਂ, ਫੈਸਟੀਵਲ ਉਹ ਜਰੂਰ ਸਾਨੂੰ ਸੇਲੀਬ੍ਰੇਟ ਕਰਨੇ ਚਾਹੀਦੇ ਨੇ।
ਕਰਨੇ ਹੀ ਚਾਹੀਦੇ ਨੇ ਜੀ ਦੇਖੋ, ਸਾਡੇ ਪੰਜਾਬ ਮੈਂ ਕਿਹਾ ਉਹ ਤੇ ਕਰਨੇ ਹੀ। ਚਾਹੀਦਾ ਨੇ ਹੈਲੋ। ਆਵਾਜ਼ ਨਹੀਂ ਆ ਰਹੀ।
ਹਾਂਜੀ, ਜੀ ਤੁਹਾਡੀ ਵੋਇਸ ਇਕਦਮ ਡਬ ਉਹ ਚਲੇ ਗਏ ਸੀ, ਹੁਣ ਆਈ ਹਾਂਜੀ, ਹਾਂਜੀ।
ਹ
ਅੱਛਾ, ਅੱਛਾ, ਪਤਾ ਨੀ ਕੀ ਇਸ਼ੂ ਹੈ, ਵੈਸੇ ਮੈਂ ਇਸ ਤੋਂ ਪਹਿਲੇ ਕਾੱਲਸ ਕੀਤੀ, ਇਸ਼ੂ ਨੀ ਆਇਆ ਤੁਹਾਡੇ ਨਾਲ ਹੀ। ਕੀਤਿਆਂ, ਤਾਂ ਹੀ ਹੋਇਆ ਹਾਂਜੀ, ਹਾਂਜੀ। ਔਰ, ਤੁਸੀਂ ਕਿਹੜਾ ਜ਼ਿਆਦਾ ਫੇਸਟੀਵਲ ਤੁਹਾਨੂੰ ਸਭ ਤੋਂ ਜ਼ਿਆਦਾ ਅੱਛਾ ਲੱਗਦਾ।
ਮੈਂ ਤੁਹਾਨੂੰ ਕਿਹੜਾ ਫ਼ੇਰੇਵਰੇਟ ਫੈਸਟੀਵਲ ਹੈ, ਮੈਂ ਕਿਹਾ ਤੁਹਾਡਾ, ਕਿਹੜਾ ਫੇਰੇਵਰੇਟ ਫੇਸਟੀਵਲ ਹੈ।
ਮੇਰਾ ਫੈਸਟੀਵਲ ਸਭ ਤੋਂ ਜਿਆਦਾ, ਮੇਨ ਮੈਨੂੰ ਜਾਦਾ ਅੱਛਾ ਲੱਗਦਾ ਹੈ, ਜਿਹੜਾ ਸਾਡੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਆ, ਦੀਵਾਲੀ ਤੋਂ ਬਾਅਦ ਦੀਵਾਲੀ ਹੈ, ਅਗਲਾ ਗੁਰਪੁਰਬ ਹਾਂਜੀ, ਹਾਂਜੀ, ਬਹੁਤ ਅੱਛਾ ਜਿਹਾ ਫੀਲ ਹੁੰਦਾ ਹੈ। ਹਾਂਜੀ, ਤੁਹਾਨੂੰ ਕਿਹੜਾ ਫੈਸਟੀਵਲ ਸਬ ਤੋਂ ਜਾਦਾ ਅੱਛਾ ਲਗਦਾ ਹੈ।
ਮੈਨ ਤਾਂ ਸਾਰੇ ਹੀ ਔਲਮੋਸਟ ਪਰ ਮੇਰਾ ਦੀਵਾਲੀ ਸਭ ਤੋਂ ਫੇਵਰੇਸਟ ਹੈ। ਮਨਾਉਂਦੇ ਐਸੀਂ ਵੀ ਸਾਰੇ ਆ, ਪਰ ਦੀਵਾਲੀ ਤਾਂ ਥੋੜ੍ਹਾ ਜਿਆਦਾ ਹੁੰਦਾ ਵੀ ਹਾਂ ਇੱਕ ਦੂਜੇ ਨੂੰ ਗਿਫਟ ਦੇਵੋ, ਲਵੋ ਹਾਂ। ਵੀ ਮਿਠਾਈ ਮੂੰਹ ਮਿੱਠਾ ਵਗੈਰਾ ਹੈਨਾ।
ਫੈਸਟੀਵਲ 'ਚ ਤਾਂ
ਹਾਂ, ਔਰ ਫੈਸਟੀਵਲ ਤੇ ਦੇਖੋ ਇੱਕ- ਇੱਕ ਇਕ ਦਿਨ ਦੇ ਹੁੰਦੇ ਨੇ, ਐਹ ਥੋੜ੍ਹਾ ਚੱਲਦਾ ਤਿੰਨ- ਚਾਰ ਦਿਨ ਰੈਗੂਲਰ ਜਿਵੇਂ ਲੋਕੀ ਰਿਲੇਸ਼ਨ ਵਗੈਰਾ ਰਿਸ਼ਤੇਦਾਰ ਵਗੈਰਾ ਇੱਕ- ਦੂਜੇ ਦੇ, ਘਰ ਹਾਂ ਚਾਰ- ਪੰਜ ਦਿਨ ਆਣਾ ਪਹਿਲੇ ਹੀ ਆਣਾ ਜਾਣਾ ਸ਼ੁਰੂ, ਕਰ ਦਿੰਦੇ ਨੇ ਹਨਾ, ਆਂ। ਹਾਂ ਬਾਜ਼ਾਰ ਵੀ, ਬਜ਼ਾਰ, ਬਜ਼ਾਰ। ਕਿੰਨ, ਹਾਂ ਬਾਜ਼ਾਰ ਕਿੰਨੀ ਰੌਣਕ ਲੱਗੀ ਹੁੰਦੀ। ਹਰ ਪਾਸੇ ਜ ਮਗ 'ਚ ਜਾਊ ਹਨਾ ਵੀ, ਬਹੁਤ ਵਧੀਆ ਲੱਗਦਾ ਜਹਾਂ
ਮਤਲਬ ਪੂਰੇ ਸਾਲ ਦੀ ਉਹ ਰਹਿੰਦੀ ਹੈ ਸਾਨੂੰ ਉਡੀਕੀ ਕਦੋਂ ਦੀਵਾਲੀ ਆਏਗੀ ਤੇ ਕਦੋਂ ਆਪਾਂ ਮਨਾਵਾਂਗੇ ਹਨਾ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਵੀ ਹੁੰਦਾ। ਉਹ ਫੈਸਟੀਵਲ ਪਹਿਲੀ, ਲੁਕ ਕਿ ਕਰਨ ਦੀ, ਸਫਾਈਆਂ ਕਰਨ ਨਾਲ ਵੀ
ਹਾਂ ਐਸ ਬਹਾਨੇ ਦੇਖੋ ਕਿੰਨਾ ਫਾਇਦਾ ਹੈਗਾ ਹੈ। ਵੀ ਤਿਉਹਾਰ ਦੇ ਕਰਕੇ, ਲੋਕੀ ਘਰਾਂ ਦੀ ਸਫਾਈ ਵੀ ਕਰ ਲੈਂਦੇ ਨੇ। ਪੂਰਾ ਇੱਕ-ਇੱਕ ਕੋਨਾ ਸਾਫ ਕਰਦੇ ਨੇ, ਹਾਂ ਹਾਂਜੀ। ਹਾਂਜੀ ਵੀ ਲੋਕੀ ਚਲੋ ਐਸੇ ਬਹਾਨੇ ਨਾਲ ਨਹੀ ਤੇ ਉਂਝ। ਚਲੋ ਲੋਕੀ ਡੇਲੀ ਤੇ ਜਿਹੜਾ ਨੋਰਮਲ ਕਰਦੇ ਹੀ ਨੇ, ਪਰ ਉਦੋਂ ਥੋੜਾ ਜਿਆਦਾ ਹੋਰ।
ਕੈ ਬੈਠੀ ਨੂੰ।
ਉਦੋਂ ਥੋੜ੍ਹਾ ਜਿਆਦਾ ਵਧੀਆ ਹੋ ਜਾਂਦਾ ਐ, ਹਾਂਜੀ ਹੋਰ ਸੁਣਾਓ ਤੁਸੀਂ।
ਬਸ ਘਰ ਡੈਕੋਰੇਟ ਕਰਦੇ ਹਾਂ ਨਵੀਆਂ ਚੀਜ਼ਾਂ ਲੈ ਕੇ ਆਂਦੇ ਹਾਂ। ਬਹੁਤ
ਹਾਂ- ਹਾਂ ਰੰਗੋਲੀ ਬਣਾਉਂਦੇ ਹਾਂ। ਤਿੰਨ- ਚਾਰ ਦਿਨ ਰੈਗੂਲਰ ਬਾਜ਼ਾਰ ਜਾਈਦਾ। ਨਵੇਂ-ਨਵੇਂ ਕੱਪੜੇ ਪਾਈਦੇ, ਮਿਠਾਈਆਂ ਇੱਕ ਤੋਂ ਇੱਕ ਆਂਦੀਆਂ ਨੇ, ਗਿਫ਼, ਗਿਫਟ ਵਗੈਰਾ ਇੱਕ ਦੂਸਰਿਆਂ ਨੂੰ ਦਵੋ। ਬਹੁਤ ਅੱਛਾ ਫੀਲ ਹੁੰਦਾ, ਬਹੁਤ ਵਧੀਆ ਫੀਲ ਹੁੰਦਾ।
ਤੈ ਫੈਸਟੀਵਲਸ ਮਨਾ ਕੇ।
ਹਾਂਜੀ, ਹਾਂਜੀ, ਹਾਂਜੀ।
ਫੈਸਟੀਵਲ ਦੇ ਨਾਲ ਇੱਕ ਪਿਆਰ ਵੱਧਦਾ ਸਾਡਾ ਇੱਕ ਦੂਜ ਨਾਲ ਆਪਾਂ ਸੈਲੀਬ੍ਰਟ ਕਰਦੇ ਆਂ, ਰਿਲੇਸ਼ਨ ਅੱਛੇ ਹੁੰਦੇ ਨੇ। ਹਨਾ
ਨਾਲੇ ਹਰ ਤਿਉਹਾਰ ਦਾ ਦੇਖੋ ਆਪਣਾ ਹੀ ਉਹ ਹੈਗਾ ਏ ਹਨਾ ਵੀ। ਔਰ ਮਨਾਉਨਾ ਵੀ ਚਾਹੀਦਾ। ਐਸੀ ਗੱਲ ਨੀ ਹੈਗੀ।
ਹਾਂਜੀ-ਹਾਂਜੀ ਸਾਰੇ ਫੈਸਟੀਵਲਸ ਮਨਾਣੇ ਚਾਹੀਦੇ, ਹਰ ਇੱਕ ਫੈਸਟੀਵਲ ਦੀ ਆਪ ਆਪਨੀ ਇੱਕ ਅਲੱਗ,
ਹਾਂਜੀ ਤਾਡੇ 'ਚ ਰਕਸ਼ਾ ਬੰਧਨ ਕਰਦੇ ਨੇ।
ਹਾਂਜੀ-ਹਾਂਜੀ ਰਕਸ਼ਾ ਬੰਧਨ ਸਾਰੇ ਫੈਸਟੀਵਲ ਮਨਾਂਦੇ ਆਪਾਂ ਵੀ। ਰਕਸ਼ਾ ਬੰਧਨ, ਭਾਈ ਦੂਜ।
ਐਵੇ ਵੇਖ ਲੋ ਵੀ ਐਂ। ਤਿਉਹਾਰਾਂ ਦਾ ਵੀ ਬੜਾ ਪਿੱਛੇ ਇਤਿਹਾਸ ਹੈਗਾ ਏ ਬਿਹਾਰ। ਰਕਸ਼ਾ ਬੰਧਨ, ਜਿਵੇਂ ਬਾਈ ਦੂਜ ਹੋ ਗਿਆ ਭੈਣ ਭਰਾਵਾਂ ਦੇ ਲਈ ਬਣਿਆ ਹੋਇਆ ਹਾਂਜੀ ਰਿਸ਼ਤੇ ਹੀ ਐਸ ਵਾਸਤੇ ਬਣੇ ਨੇ ਤੇ। ਦੇਖੋ ਵੀ ਰਿਸ਼ਤੇ ਬਣਾਏ ਨੇ ਤੇ ਤਿਉਹਾਰ ਬਣਾਏ ਨੇ ਜੇ ਰਿਸ਼ਤੇ ਨਾ ਹੁੰਦੇ ਤਿਉਹਾਰ ਹੁੰਦੇ।
ਸਹੀ ਗੱਲ।
ਰਿਸ਼ਤੇ ਨਾਲ ਤਿਹਾਰ ਨੇ, ਤਿਉਹਾਰਾਂ ਨਾਲ ਹੀ ਰਿਸ਼ਤੇ।
ਹਾਂਜੀ-ਹਾਂਜੀ ਬਸ ਇਹਨਾਂ ਨਾਲ ਹੁੰਦਾ ਨਾ, ਇੱਕ-ਇੱਕ ਵਾਰੀ ਫੈਮਲੀ, ਇਕੱਠੀ ਇਕੱਠੀ, ਬਸ ਇੱਕ ਹੁੰਦਾ ਕਿ ਫੈਸਟੀਵਲ ਹੈ। ਇੱਕ ਫੈਮਲੀ ਇਕੱਠੀ ਹੁੰਦੀ ਹੈ। ਬੋਂਡਿੰਗ ਬਣਦੀ ਏ ਸਾਡੀ। ਸਭ ਨੂੰ ਇਸ ਬਾਰੇ ਪਤਾ ਚੱਲਦਾ ਐ, ਸਾਡੇ ਬੱਚਿਆਂ ਨੂੰ ਵੀ ਉਸ ਚੀਜ਼ ਦੀ ਨੌਲੇਜ ਮਿਲਦੀ ਹੈਂ।
ਬਹਾਨੇ ਬੰਦਾਂ ਮਿਲ਼ ਜੁਲ ਲੈਂਦਾ, ਉਸ ਤਾਂ ਦੇਖੋਂ ਕਿਸੇ ਕੋਲ ਟਾਇਮ ਹੈ ਨੀਂ।
ਬਿਲਕੁਲ ਸਹੀ ਗੱਲ ਐ ਜੀ, ਹਾਂਜੀ ਸਭ ਆਪਣੀ ਲਾਈਫ ਵਿੱਚ ਬਿਜੀ ਇੱਕ ਫੈਸਟੀਵਲ ਕਰਕੇ ਸਭ ਇੱਕ ਦੂਸਰੇ ਨੂੰ ਮਿਲ ਲੈਂਦੇ ਨੇ, ਥੋੜਾ ਬੋਂਡ ਅੱਛਾ ਹੋ ਜਾਂਦਾ ਐ।
ਔਰ ਤੁਸੀਂ ਐਹ ਵੇਖੋ ਜਿਵੇਂ ਲੋਕ ਬਾਰ ਜੋਬ ਕਰਦੇ ਨੇ ਐਦਰ ਅਦਰ। ਕੰਟਰੀ ਚ ਜਾਂ ਥੋੜੀ ਦੂਰ ਸਿਟੀਜ਼ ਦੇ ਵਿੱਚ ਉਹਨਾਂ ਨੂੰ ਦੀਵਾਲੀ ਦੀਵਾਲੀ ਐਸ਼ਾਂ ਤਿੳਹਾਰ, ਉਹਨਾਂ ਨੂੰ ਦੀਵਾਲੀ ਤੇ ਆਣਾ ਹੀ ਆਣਾ ਐ।
ਹਾਂਜੀ ਉਹਦੇ ਵਿੱਚ ਕੀ ਹੁੰਦਾ ਔਫਿਸ ਵਾਲਿਆਂ ਨੂੰ ਵੀ ਛੁੱਟੀ ਵਗੈਰਾ ਪ੍ਰੋਵਾਈਡ ਕਰਦੇ ਨੇ।
ਹਾਂ ਵੀ ਹਾਂ ਹਫ਼ਤੇ ਤੱਕ ਚੱਲਦਾ ਏ, ਤੇ ਛੁੱਟੀਆਂ ਮਿਲਦੀਆਂ ਨੇ। ਤੇ ਓਬੀਜ ਗੱਲ਼ ਏਂ, ਦੇਖੋ ਹਰ ਕੋਈ ਆਪਣੀ ਫੈਮਿਲੀ ਕੋਲ ਜਾਂਦਾ ਏ।
ਹਾਂਜੀ ਬਿਲਕੁਲ ਸਹੀ ਗੱਲ ਐ ਐਚ।
ਆਪਣੇ ਅੰਦਰ ਉਨੀ ਹੀ ਆ ਜਾਂਦੀ ਐ। ਤੋਉਹਾਰ ਬਣੇ ਈ ਐਸ ਕਰਕੇ ਹੋਏ ਨੇ। ਹਾਂਜੀ, ਹੋਰ ਸੁਣਾਓ ਤੁਸੀਂ। ਹੋਰ ਰੋਟੀ ਪਾਨੀ ਬਣਾ ਲਿਆ, ਡਿਨਰ ਦੀ ਤਿਆਰੀ ਹੋਗੀ।
ਹਾਂਜੀ ਬਸ ੲੌਹੀ ਚੱਲ ਰਹੀ ਐ ਜੀ, ਹਾਂਜੀ ਐਤਾਂ ਮੰਮਾਂ ਨੇ ਦਾਲ ਬਣਾਈ ਆਂ ਨਾਲ ਸਾਡੇ ਇੱਥੇ ਇੱਕ ਉਹ ਬਣਾਂਦੇ ਆ ਪਤੋੜ ਬਣਾਂਦੇ ਨੇ ਨਾ।
ਮੈਂਨੂੰ ਸੁਣਿਆਂ ਐ, ਮੈਂ ਪਰ ਕਦੀ ਖਾਂਦਾ ਨਈ। ਅੱਛਾ -ਅੱਛਾ ਪਕੌੜੇ ਬਣਾਏ ਆ, ਹਾਂ ਮੇਰੀ ਮਦਰ ਇਨ ਲੋਅ ਬਣਾਂਦੇ ਨੇ। ਪਰ ਮੈਂ ਖਾਂਦੀ ਨੀਂ, ਮੈਨੂੰ ਸਵਾਦ ਜੇ ਨੀ ਲੱਗਦੇ।
ਅੱਛਾ -ਅੱਛਾ ਨਈ ਸਾਡੇ ਤਾਂ ਫੈਮਿਲੀ ਵਿੱਚ ਸਾਰੇ ਖਾਂਦੇ ਆ ਬਟ
ਹਾਂ ਮੇਰੀ ਮਦਰ ਇਨ ਲੋਅ ਵੀ ਬਣਾਂਦੇ ਨੇ ਬੜੇ ਸਵਾਦ ਲੱਗਦੇ ਨੇ, ਤੇ ਮੇਰੀ ਐਥੇ ਮੰਮਾ ਮੈਂਨੂੰ ਵੀ ਬੜੇ ਪਸੰਦ ਨੇ ਮੈਂ ਪੇਕੇ ਆਈ ਹੋਈ ਨਾ ਇਸ ਲੀ। ਤੇ ਇਹਨਾਂ ਨੂੰ ਵੀ ਬੜੇ ਫੇਵਰੇਟ ਨੇ ਹਾਂਜੀ।
ਤਾਂ ਮੇਰੀ ਮੰਮਾ ਕੱਢ ਬਣਾਂਦੇ, ਬਟ ਮੈਨੂੰ ਬਹੁਤ ਜ਼ਿਆਦਾ ਸ਼ੌਕ ਐ ਮੈਂ ਤੇ ਖ਼ੁਦ ਹੀ ਬਣਾ ਲੈਂਨੀ।
ਤੁਸੀਂ ਬਣਾਂਦੇ ਹੋ ਤੋਂ ਤਦੇ ਹੀ ਆਏ ਹੋ, ਹੁਣ ਗੁਜੀਆ ਏ ਗੁਜੀਆ ਹੋਲੀ ਦੇ ਕੋਲ ਕਿੰਨੀ ਵਧੀਆਂ ਬਣਦੀਆਂ ਨੇ, ਅੱਗੇ ਪਿੱਛੇ ਮਨ ਵੀ ਨੀ ਕਰਦਾਂ। ਅੱਗੇ ਪਿੱਛੇ ਨੀ ਮਨ ਕਰੇਗਾ।
ਚੀਜ਼ਾਂ ਦਾ ਮਤਲਬ ਆਪਣੇ ਆਪ ਕ੍ਰੇਵਿੰਗ ਹੋਣ ਲੱਗ ਜਾਂਦੇ, ਕਿ ਮਨ ਕਰੇਗਾ ਕਿ ਅਸੀਂ ਇਹ ਖਾ ਲੀਏ।
ਹੂੰ ਹੁਣ ਯੂਪੀ ਚ ਮੇਰੇ ਨਾਨਕੇ ਨੇ ਨਾ, ਉਹਨਾਂ ਨੇ ਹੋਲੀ ਤੇ ਨਾ ਗੋਲ ਗੱਪੇ ਬਣਾਣੇ ਨੇ।
ਭੱਲੇ ਬਣਾਣੇ ਨੇ ਤੇ ਨਾਲ਼ੇ ਗੁਜੀਆ ਘਰ, ਹਾਂ ਘਰੇਂ ਉਹਨਾਂ ਨੇ ਬਣਾਣੇ ਹੀ ਬਣਾਣੇ ਨੇ।
ਹਾਂਜੀ ਕਈਆਂ ਦੇ ਵਿੱਚ ਮਤਲਬ ਇੱਕ ਨਾ ਉਹ ਵੀ ਹੁੰਦਾ ਸਗਨ ਵੀ ਹੁੰਦਾ।
ਹਾਂ- ਹਾਂ ਹੁਣ ਮੇਰੇ ਪੇਕੇ
ਹਾਂਜੀ।
ਹਾਂਜੀ ਬੋਲੋ ਤੁਸੀਂ।
ਜਿਵੇਂ ਸਾਡੇ ਹੁਣ ਐਥੇ ਸਾਡੇ ਰਕਸ਼ਾ ਬੰਧਨ ਹੋ ਰੈ ਐ। ਅ ਬਾਈ ਦੂਜ ਹੁੰਦਾਂ ਐ, ਸਾਡੇ ਇੱਥੇ ਵੀ ਖਿਚੜੀ ਜ਼ਰੂਰ ਬਣਦੀ ਐ।
ਖਿਚੜੀ ਵੀ ਬਣਦੀ ਐ, ਹਾਂ ਚਨੇ ਦੀ ਦਾਲ਼ ਦੀ ਖਿਚੜੀ ਬਣਦੀ ਐ ਤੇ ਨਾਲੇ ਮੇਰੇ ਪੇਕੇ ਸੇਵੀਆਂ ਵੀ ਬਣਦੀਆਂ ਨੇ ਮਿੱ
ਹਾਂਜੀ ਕਈਆਂ ਦੇ ਸੇਵੀਆਂ ਵੀ ਬਣਦੀਆਂ, ਸਈ ਗੱਲ ਐ ਜੀ ਤੁਹਾਡੀ ਬਿਲਕੁਲ।
ਤੇ ਰਿਸ਼ਤੋ ਮੈਂ ਲੈ ਕਰ ਆਓ, ਬੀ ਹਾਂ ਉਹ ਫੇਰ ਐਸ ਕਰਕੇ ਕਿ ਮੰਮੀ ਮੇਰੀ ਸੇਵੀਆਂ ਵੀ ਬਣਾਂਦੀ ਐ ਤੇ ਖਿਚੜੀ ਵੀ ਬਣਾਂਦੀ ਐ, ਨਾਲੇ ਉਂਝ ਲਾਗ ਤੋਂ ਫਰਮੈਸ਼ ਹੋਏ। ਤੋਂ ਓ ਵੀ ਬਣ ਜ
ਉਹ ਤਾਂ ਚਲੋ ਉਹ ਤਾਂ ਆ ਫੈਸਟੀਵਲ ਵਿੱਚ ਬੰਣ ਦਾ
ਤਿਉਹਾਰ ਦਾ ਤਿਉਹਾਰ ਹੋ ਜਾਂਦਾ ਇੰਜੋਏਮੈਂਟ ਦਾ ਇੰਜੋਏ ਮੈਂ ਉਹੀ ਕਹਿ ਰਹੀ ਹਾਂ ਵੀ ਚੀਜ਼ਾਂ ਵੀ ਵੇਖ ਖੋ ਤਿਉਹਾਰਾਂ ਤੇ ਜਿਆਦਾ ਸਵਾਦ ਲੱਗਦੀਆਂ ਨੇ ਅਦਰਵਾਈਜ਼ ਅੱਗੇ ਪਿੱਛੇ ਏ ਨੀ ਮਾ ਹੁਣ ਦੀਵਾਲੀ ਵਾਲੀ ਮਿਠਾਈਆਂ ਉਦੋਂ ਈ ਖਾਣ ਦੇ ਮਨ ਕਰਨ ਗੇ
ਉਦੋਂ ਹੀ ਖਾਂਦੇ ਹੁਣ ਜਿਵੇਂ ਪੀਚ ਵਗੈਰਾ ਆਉਂਦੀ ਉਹ ਗੇਵਰ ਬਣਦਾ ਐ ਉਹ ਉਹੀਓ ਦਿਨਾਂ ਵਿੱਚ ਈ ਸਵਦ ਲੱਗਦਾ ਐ
ਹਾਂ ਅੱਗੇ ਪਿੱਛੇ ਨਹੀਂ ਤੁਹਾਨੂੰ ਸਵਾਦ ਲੱਗੇਗਾ ਹਾਂ ਹਾਂ ਬਸ ਓਹੀ ਤੇ ਏ
ਹਾਂਜੀ
ਹਾਂ ਆ ਸਾਨੂੰ ਵੀ ਨਾ ਮਾਇੰਡ ਸੈਟ ਐ ਵੀ ਐਹ ਤੋਂ ਆ ਹੁਣ ਇਹ ਚੀਜ਼ਾਂ ਹੈਗੀ ਹਾਂ ਸਾਨੂੰ ਇਨਸਾ ਉਹ ਹੁੰਦੀ ਐ ਤਲਬ ਹੁੰਦੀ ਐ ਖਾਣ ਦੀ
ਸੀ ਐ ਕੇ ਆਲੂ ਦੇ ਪਰੌਂਠੇ ਬਣਣਗੇ ਬਣੇ ਕੀ ਸਾਰੇ ਘਰ ਹੁੰਦੇ ਨੇ ਹਾਂਜੀ ਈ
ਨਹੀਂ ਠੀਕ ਐ ਔਰ ਕੀ ਆਪਣਾ ਹਰ ਚੀਜ਼ ਨੂੰ ਇੰਜੋਏ ਕਰਨਾ ਚਾਹੀਦਾ ਲਾਈਫ ਐ ਬਈ ਹਰ ਚੀਜ਼ ਜੀਨੂੰ ਵੇਖੋ ਸੁਣੋ ਓ ਆਪਣਾ ਖੁਸ਼ੀਆਂ
ਜੀ ਹਾਂਜੀ ਬਿਲਕੁਲ ਸਹੀ ਗੱਲ ਐ ਜੀ ਚਲੋ ਠੀਕ ਐ ਜੀ ਤਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਹਾਂਜੀ ਓਕੇ ਓਕੇ ਹਾਂਜੀ ਈ ਹਾਂਜੀ ਈ
ਜੀ ਓਕੇ ਏ ਜੀ ਓਕੇ ਏ